ਹੈਲੋ ਹੈਲੋ ਹੈਲੋ
ਹੈਲੋ ਸਸਿ ਸ੍ਰੀ ਕਾਲ ਜੀ
ਸਸਿ ਸ੍ਰੀ ਕਾਲ ਜੀ, ਹੋਰ ਕੀ ਹਾਲ ਨੇ ਤੁਹਾਡੇ ਜੀ।
ਮੈਂ ਠੀਕ ਹਾਂ, ਤੁਸੀਂ ਦੱਸੋ?
ਮੈਂ ਵੀ ਵਧੀਆ ਹੈਗਾ। ਹੋਰ, ਕਿਵੇਂ ਦਾ ਮੌਸਮ ਚੱਲ ਰਿਆ ਤੁਹਾਡੇ ਉੱਥੇ।
ਬਹੁਤ ਜ਼ਿਆਦਾ, ਟੈਂਪਰੇਚਰ ਬਹੁਤ ਡਾਊਨ ਜਾ ਰਿਹਾ।
ਹੋਰ ਤੁਹਾਡੀੇ ਛੁੱਟੀਆਂ ਫੇਰ ਚੱਲਦੀਆਂ ਜਾਂ ਖ਼ਤਮ ਹੋਗਈਆ
ਛੁੱਟੀਆਂ ਖਤਮ ਹੋ ਗਈਆਂ, ਇੱਕ ਤਰੀਕ ਮੈਨੂੰ ਜਾਣਾ, ਜੁਆਇਨ ਕਰਨਾ।
ਅੱਛਾ- ਅੱਛਾ, ਫਿਰ ਤੁਸੀ ਐਚ ਹਾਂਜੀ। ਬੱਚਿਆਂ ਦਾ ਤਾਂ ਹੋਮਵਰਕ ਕਾਫ਼ੀ ਹੁੰਦਾ, ਫਿਰ ਉਹਨਾਂ ਦਾ ਕੰਪਲੀਟ ਨਹੀਂ ਹੋਇਆ ਹਜੇ ਤੱਕ।
ਨਹੀਂ ਹੋਮਵਰਕ ਬਹੁਤ ਪਿਆ, ਬਸ ਛੁੱਟਿਆਂ ਹੁੰਦਾ ਨਾ ਕਿ ਬੰਦਾ ਕਹਿ ਰਿਹਾ ਚਲੋ ਕਰ ਲਾਂਗੇ ਛੁੱਟੀਆਂ ਬੜੀਆਂ ਪਈਆਂ। ਅੱਧਾ ਹੋਮਵਰਕ ਪਿਆ ਹੁਣ ਓ ਮੈਂ ਹੁਣ ਸਫ਼ਰ ਤੋਂ ਆਜ ਵਾਪਿਸ ਆਈ ਆ। ਘੁੰਮਣ ਗਏ ਸੀ ਆਪਾਂ, ਹੁਣ ਮੈਂ ਇਦਾਂ ਹੋਮਵਰਕ ਕੱਲ੍ਹ ਲੈ ਕੇ ਬੈਠਾਂਗੀ ਇਹਨੂੰ
ਫ ਤੁਸੀਂ ਛੁੱਟੀਆਂ ਚ ਕਿੱਥੇ ਕਿੱਥੇ ਇੱਕ ਕਿੱਥੇ ਕਿੱਥੇ ਘੁੰਮਣ ਗਏ ਆ ਕਿੱਥੇ ਦੀ ਯਾ ਯਾਤਰਾ ਕੀਤੀ ਤੁਸੀਂ।
ਅਸੀਂ ਦਰਬਾਰ ਸਾਹਿਬ ਗਏ ਪਹਿਲੇ ਦੋ ਦਿਨ ਫਿਰ ਆਪਾਂ ਡਲਹੋਜ਼ੀ ਹੋ ਕੇ ਆਏ।
ਫਿਰ ਤੁਸੀਂ ਆਪਣੇ ਅ ਹਾਂਜੀ ਤੁਸੀਂ ਆਪਣੀ ਯਾਤਰਾ ਬਾਰੇ ਥੋੜ੍ਹਾ ਦੱਸਣਾ ਚਾਹੋਗੇ ਕਿ ਕਿਵੇਂ ਤੁਹਾਨੂੰ ਉੱਥੇ ਜਾ ਕੇ ਕਿਵੇਂ ਦਾ ਲੱਗਿਆ ਤੁਹਾਨੂੰ ਕਿੰਨਾ ਟਾਈਮ ਲੱਗ ਗਿਆ ਯਾਤਰਾ ਕੰਪਲੀਟ ਕਰਨ ' ਅਪਣੇ।
ਪਹਿਲਾਂ ਅਸੀਂ ਦਰਬਾਰ ਸਾਹਿਬ ਗਏ, ਸਾਨੂੰ ਤੋਂ ਬਹੁਤ ਅੱਛਾ ਲੱਗਿਆ, ਸੰਗਤ ਬਹੁਤ ਸੀ ਮਤਲਬ ਅਹ ਛੁੱਟੀਆਂ ਸੀ ਨਾ ਬਹੁਤ ਸੰਗਤ ਸੀ ਮਤਲਬ ਇੰਨੀ ਜ਼ਿਆਦਾ ਸੀ ਕਿ
ਹੂੰ
ਤੁਹਾਡਾ ਮਤਲਬ ਦੋ ਦੋ, ਤਿੰਨ ਤਿੰਨ ਘੰਟੇ ਤੇ ਮਤਲਬ ਲੱਗ ਹੀ ਰਹੇ ਨੇ ਤੁਹਾਡੀ ਟਰਨ ਆਣ ਚ। ਦਰਸ਼ਨ ਵਾਸਤੇ ਗੁਰੂ ਸਾਹਿਬ ਦੇ, ਲੰਗਰ ਸਾਹਿਬ ਦੇ ਵੀ ਬਹੁਤ ਵੇਟ ਐਟਿੰਗ ਸੀ ਬਾਹ ਬਹੁਤ ਸਾਰੀ ਸੰਗਤ ਖੜ੍ਹੀ ਐ। ਇੱਕ ਲੋਟ ਜਾ ਰਿਹਾ ਪਹਿਲੇ, ਦੂਸਰੀ ਸ਼ਿਫਟ ਲੱਗ ਰਹੀ ਮਤਲਬ ਬਹੁਤ ਬਹੁਤ ਸੰਗਤ ਸੀ।
ਹਾਂਜੀ
ਦਰਸ਼ਨ ਸੋਹਣੇ ਹੋ ਗਏ। ਗੁਰੂ ਸਾਹਿਬ ਦੀ ਸ਼ੁਰੂਆਤ ਉੱਥੋਂ ਕੀਤੀ, ਫਿਰ ਅਸੀਂ ਡਲਹੌਜ਼ੀ ਗਏ। ਉੱਥੇ ਇੱਕ ਜਗ੍ਹਾ ਹੈਗੀ ਏ ਉਹਦਾ ਨਾਮ ਹੈ ਚੰ ਡਾਇਨ ਡਾਇਨਕੁੰਡ ਡਾਇਨਕੁੰਡ ਹੈ ਮਤ ਉੱਥੇ ਆਤਮਾਵਾਂ ਰਹਿੰਦੀਆਂ ਸੀ ਵਹਿਲੇ ਮਤਲਬ ਫਿਰ ਕਾਲੀ ਮਾਂ ਨੇ ਉਹਨੂੰ ਬੱਸ ' ਕੀਤਾ ਤੇ ਉੱਥੇ ਕਾਲੀ ਮਾ ਦਾ ਮੰਦਿਰ ਹੈ ਪਰ ਅਸੀਂ ਉੱਥੇ ਚੜ੍ਹਾਈ ਕਰਕੇ ਗਏ ਬਹੁਤ ਉੱਚੀ ਜਗ੍ਹਾ ਸੀ ਗੋਲ ਗੋਲ ਚੜ੍ਹਾਈ ਸੀ ਚੜਾਈ ਬੂ ਚੜਾਈ ਕਰਕੇ ਉੱਥੇ ਗਏ ਬੜਾ ਅੱਛਾ ਲੱਗਿਆ ਦਰਸ਼ਨ ਕਰਕੇ ਬਹੁਤ ਸੋਹਣਾ ਨਜ਼ਾਰਾ ਸੀ ਬਹੁਤ ਸੋਹਣਾ ਨਜ਼ਾਰਾ ਸੀ ਉੱਥੇ
ਹ ਅੱਛਾ ਜੀ ਫਿਰ ਤੁਸੀਂ ਆਪਣੀ ਯਾ ਹਾਂਜੀ ਤੁਸੀਂ ਆਪਣੀ ਯਾਤਰਾ ਤੇ ਕਿਹੜੀ ਕਿਹੜੀ ਨਵੀਂ ਚੀਜ਼ਾਂ ਖਾਧਦੀੀਆਂ ਜਾਦ ਜੋ ਤੁਹਾਨੂੰ ਐਵੇਂ ਦਾ ਕੀ ਹੋਇਆ ਜੋ ਤੁਹਾਨੂੰ ਹਮੇਸ਼ਾ ਯਾਦ ਰਹੇਗਾ ਆਪਣੀ ਯਾਤਰਾ ਦੌਰਾਨ
ਮੈਂਲ ਅਸੀਂ ਉਹੀ ਸਭ ਚੀਜ਼ ਉੱਥੇ ਮਿਲਦੀ ਜੋ ਇੱਥੇ ਮਿਲਦਾ ਨਾਂ ਉਹੀ ਸਭ ਉੱਥੇ ਮਿਲਦਾ ਮੋ ਮੋਮੋਸ ਐ ਪੀਜ਼ਾ ਇ ਕੁਛ ਨਵਾਂ ਨੀਂ ਸੀ ਇਹੀ ਸਭ ਖਾਧਾ। ਇੱਕ ਸਾਡਾ ਥੋੜ੍ਹਾ ਗਲ ਗਲਤ ਥੋੜ੍ਹਾ ਬੇਕਾਰ ਐਕਸਪੀਰੀਅੰਸ ਰਿਹਾ ਕਿ ਸਾਡਾ ਹੋਟਲ ਅਸੀਂ ਬੁੱਕ ਕਰਕੇ ਗਏ ਸੀ ਇੱਥੋਂ ਦੀ ਉਹਨੇਂ ਸਾਨੂੰ ਫੋਟੋ ਕੁਛ ਹੋਰ ਦਿਖਾਈ ਸੀ ਹੋਟਲ ਦੀ ਪਰ ਅਸੀਂ ਗਏ ਤੇ ਹੋਟਲੀ ਈ ਏਦਾਂ ਲੱਗੇ ਪਤਾ ਨੀਂ ਕਿੱਥੇ ਅਸੀਂ ਆਗੇ ਆਂ ਮਣ ਮੱਛਰ ਵੀ ਅੰਦਰ ਆਪਾਂ ਇਸ ਸਿਰਾ ਕਦੇ ਰਹੇ ਨ੍ਹੀਂ ਆਪਾਂ ਇਹਦੇ ਘਰ ਵੀ ਅੱਛੇ ਸੋਹਣੇ ਬਣਾਏ ਹੋਏ ਨੇਂ।
ਦੀ ਗੱਲ ਕਰ ਰਹੇ ਹੋ ਜੀ।
ਤੇ ਅੰਮ੍ਰਿਤਸਰ ਜਿਹੜ ਹੋਟਲ ਸੀ ਤਾਂ ਬਹੁਤ ਸੋਹਣਾ ਸੀ ਹੋਟਲ ਉੱਥੇ ਬੁਕ ਕਰਾਇਆ ਸੀ ਉਹ ਤਾਂ ਬਹੁਤ ਤੁਾਨੂੰ ਹੋਟਲ ਸੈਲਾ ਸੀ ਜੇ ਅਸੀਂ ਡਰੋਜ਼ ਹੀ ਹੋਟਲ ਬੁੱਕ ਕਰਾਆ ਨਾਂ ਉਹ ਹੋਟਲ ਬੜਾ ਬੇਕਾਰ ਸੀ। ਫਿਰ ਅਸੀਂ ਰਾਤੀ ਉਹਨੂੰ ਹਾਫ ਪੇਮੈਂਟ ਕਰ ਚੁੱਕੇ ਸੀਗੇ।
ਤਿੰਨ ਦਿਨ ਦੀ ਥ੍ਰੀ ਨਾਇਟ ਬੁੱਕ ਸੀ ਤਿੰਨ ਦਿਨ ਦਾ ਹੋਟਲ ਬੁੱਕ ਸੀ। ਤਿੰਨ ਦਿਨ ਦੀ ਟੋਟਲ ਪੇਮੈਂਟ ਦਾ ਹਾਫ ਅਸੀਂ ਊਣੂ ਦੇ ਚੁੱਕੇ ਸੀ। ਅਸੀਂ ਪਹਿਹਿਲੇ ਦਿਨ ਗਏ ਤੇ ਗਏ ਅਸੀਂ ਹੋਟਲ ਵਿੱਚ ਤੇ ਉਹ ਬੇਕਾਰ ਦਹਿੰਦਾ ਸੀ ਕਿ ਸਾਨੂੰ ਮਨੀ ਰਿਫੰਡ ਕਰ ਦਿਉ ਪੈਸੇ ਅਸੀਂ ਨਹੀਂ ਰੁਕਣਾ ਫਿਰ ਮੰਨੇ ਹੀ ਨਹੀਂ ਅਂ ਕਿ ਚਲੋ ਹੁਣ ਅੱਧਾ ਪਸਾ ਦਿੱਤਾ ਇੱਕ ਰਾਤ ਰੁੱਕੇ ਅਸੀਂ ਉੱਥੇ ਮੱਛਰਈ ਚ ਜਿੱਾਂ ਮਰਜ਼ੀ ਫੇਿਰ ਅਸੀਂ ਸਵੇਰੇ ਰਾਤੀ ਚ ਬਾਰਾਂ ਵਜੇ ਕਿਸੇ ਹੋਰ ਹੋਟਲ 'ਤੇ ਫੋਨ ਕਰਕੇ ਬੁਕਿੰਗ ਕਰਵਾਾਈ ਦੋ ਦਿਨ ਦੀ
ਕੰਪਲੇਂਨ ਨ੍ਹੀਂ ਕੀਤੀ ਉਹਨਾਂ ਨੇ ਕਿਤੇ
ਕੰਪਲੇਂਨ ਤੇ ਕੋਈ ਸੁਣਵਾਈ ਨਈਂ ਹੁੰਦੀ ਉੱਥੇ ਦੇਖੋ ਕਿਉਂਕਿ ਨਈਂ ਕਿਉਂਕਿ ਪਤਾ ਕਿ ਐ ਨਾਂ ਚੱਲ ਰਹੇ ਵੈਕੇਸ਼ਨ ਬੜੀ ਬੜਾ ਬੜੇ ਲੋਕ ਜਾ ਰਹੇ ਨੇ ਟੂਰਿਿਸਟ ਉੱਥੇ। ਅਤੇ ਜਗਾ ਈ ਨ੍ਹੀਂ ਸਾਰੇ ਹੋਟਲ ਬੁੱਕ ਨੇਂ ਅਸੀਂ ਬਾਰਾਂ ਵਜੇ ਹੋਟਲ ਬੁੱਕ ਕੀਤਾ। ਕੋਲ ਸੀ ਫਿਰ ਉਹ ਹੋ ਸਾਨੂੰ ਦੋ ਕਮਰੇ ਮਿਲ ਕੇ ਸ਼ੁਕਰ ਐ ਮਿਲ ਗੇ ਅਗਲੇ ਦਿਨ ਉਹ ਵੀ ਹੋਟਲ ਬੂਰਾ ਫੁੱਲ ਹੋ ਗਿਆ। ਪੂਰਾ-ਪੂਰਾ ਫੂਲ ਜਾ ਰਿ ਨੂਡਲਸ ਸਾਡਾ ਡਿਨਰ ਇਨਕਲੂਡ ਸੀ ਵਿੱਚ ਹੀ ਹੋਟਲ ਰੋਟੀ ਚ। ਅੱਛਾ ਲੱਗਿਆ ਮਨੂੰੱਛਾ
ਵੈਸੇ ਵੀ ਵੈਸੇ ਵੀ ਛੁੱਟੀਆਂ ਚੱਲ ਰਹੀਆਂ ਅਰਬ ਲੋਕੀ ਘੁੰਮਣ ਹੀ ਜਾ ਰਹੇ। ਤਾਂ ਸ਼ਾਇਦ ਫੁੱਲ ਹੋਏ ਬਾਕੀ ਤਾਂ ਤੁਸੀਂ ਅਹ ਜਿਹੜੇ ਪੁਰਾਣੇ ਤੁਹਾਡ ਤੁਸੀ
ਛੁੱਟੀਆਂ ਕਰਕੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਸੰੰਗਤ ਸੀ ਲੋਕ ਬਹੁਤ ਸੀ।
ਸਭ ਜਗ੍ਹਾ ਛੁੱਟੀਆਂ ਦਾ ਹੀ ਰਸ਼ ਸੀ।
ਫਿਰ ਤੁਸੀਂ ਫ ਰਿਵਿਊ ਨੀਂ ਵੇਖਿਆ। ਜਿਹੜਾ
ਜ ਅਸੀਂ ਲਿਖਾਂਗੇ ਉਹ ਤਾਂ ਅਸੀਂ ਲਿਖਾਂਗੇ ਈ। ਲਿਖਾਂਗੇ ਮਤਲਬ ਬਹੁਤ ਹੀ ਬੇਕਾਰ ਸੀ ਉੱਥੇ ਹੋਟਲ ਸਾਡਾ ਬੱਚੇ ਪਰੇਸ਼ਾਨ ਹੋ ਗਏ।
ਹੋਰ ਤੁਸੀ ਅਜੇ ਤੱਕ ਕਿਹੜੀ-ਕਿਹੜੀ ਯਾਤਰਾ ਕਰ ਚੁੱਕੇ ਓ ਕਿੱਥੇ ਕਿੱਥੇ ਦੀ?
ਜ ਸਵਿਟਜ਼ਰਲੈਂਡ ਹੋਇਆ ਦੁਬਈ ਇੰਡੀਆ ਚ ਕਾਫੀ ਜਗ੍ਹਾ ਐ ਕਲਕੱਤਾ ਵਗੈਰਾ। ਇੰਡੀਆ ਚ ਬਹੁਤ ਜਿਆਦਾ ਐਕਸਪਲੋਰ ਕਰ ਲਿੱਤੀਆ। ਕੋਲਕਾਤਾ ਕੀਤਾ ਕਵਰ ਜੋ ਵੀ ਸਿਟੀਜ ਨੇ । ਹੇਮਕੁੰਟ ਸਾਹਿਬ ਜਾਣ ਦਾ ਬਹੁਤ ਮਨ ਐ ਉੱਥੇ ਨੲਈਂ ਜਾ ਪਾਏ ਅਸੀਂ।
ਅਛਾ ਜੀ, ਹਾਂਜੀ ਉਥੇ ਹਂ
ਤੁਸੀ ਹੋ ਆਏ ਓ? ਤੁ ਮੈਨੂੰ ਐਕਸਪੀਰਅੰਸ ਦੱਸੋ ਹੈੇਮਕੁੰਟ ਸਾਹਿਬ ਦਾ ਦਸੋਗੇ ਐਕਸਪੀਰਅੰਸ ਕਿੱਦਾ ਦਾ ਸੀ?
ਥੋਡੀ ਥੋੜ੍ਹੀ ਜਿਹੀ ਆਵਾਜ਼ ਕੱਟ ਰਹੀ ਕੀ ਕਹਿ ਰਹੇ ਸੀ?
ਹੁਣ ਤੱਕ ਸਭ ਤੋ ਅੱਛੀ ਯਾਤਰਾ ਸਭ ਤੋ ਸਵਿਜ਼ਰਲੈਂਡ ਹੀ ਐ ਬਹੁਤ ਸੋਹਣਾ ਐ। ਸਵਰਗ ਐ ਦਲਹੌਜ਼ੀ ਚ ਵੀ ਇੱਕ ਮਿਨੀ ਸਵਿਜ਼ਰਲੈਂਡ ਹੈਂਜੀ ਦੱਸੋ ਕੀ ਕਹਿ ਰਹੇ ਸੀ ਤੁਸੀ?
ਹੇਮ ਕੁੰਟ ਸਾਹਿਬ ਤਾ ਅਸੀ ਮੰਨ ਲਓ ਹਫਤਾ ਲਗ ਗਿਆ ਸੀ ਪੂਰੀ ਯਾਤਰਾ ਜਾਣ ਵਿਚ
ਅੱਛਾ! ਐਨੀ ਲੰਬੀ ਯਾਤਰਾ ਹਫ਼ਤਾ ਲਗਿਆ ਜਾਂਦਿਆ?
ਟ ਪਤਾ ਲਗ ਹੀ ਜਾਂਦਾ
ਲਾਗੇ ਜੇ? ਕਿੰਨੇ ਹਜ਼ਾਰ ਫੀਟ ਉਚੈ? ਹੇਮਕੁੰਡ ਸਾਹਿਬ ਬਹੁਤ ਉੱਚਾ ਐਨਾਂ!
ਨੀਂ ਪਤਾ ਮੈਂ ਤੁੂੰਆਣੂ ਪੁੱਛਣਾ
ਹਾਂਜੀ ਤੁਹਾਡੀ ਆਵਾਜ਼ ਨਾ ਵਿੱਚ ਬਰੇਕ ਹੋ ਰਹੀ ਹੈ ਪਤਾ ਨੀ ਕਿਉ?
ਹਾਂਜੀ ਉਹ ਮੈਨੂੰ ਆਪਣੀ ਵਰਲਡ ਐ
ਤੇ ਉੱਥੇ ਦਰਬਾਰ ਸਾਹਿਬ ਮੈ ਸੁਣਿਆ ਉੱਪਰ ਆਕਸੀਜਨ ਵੀ ਘੱਟ ਐ ਬਹੁਤ ਜਿਆਦਾ। ਘੱਟ ਐ ਉੱਥੇ ਆਕਸੀਜਨ ਬਹੁਤ ਜਿਆਦਾ? ਹੈਲੋ। ਹੈਲੋ। ਹੈਲੋ। ਹੈਲੋ। ਹੈਲੋ? ਹੈਲੋ। ਹੈਲੋ।
ਹੈਲੋ।
ਹੈਲੋ ਹੈਲੋ।
ਹੈਲੋ। ਹੈਲੋ।